ਭਾਜੀ, ਕਿਵੇਂ ਸ
ਭਾਜੀ, ਸਤਿ ਸ਼੍ਰੀ ਅਕਾਲ।
ਰੀ ਅਕਾਲ, ਭਾਜੀ, ਕਿਵੇਂ ਓ?
ਵਧੀਆ ਜੀ, ਵਧੀਆ। ਹੋਰ, ਠੀਕ ਹੋ ਤੁਸੀ?
ਜੇ, ਕੀ ਕਰਦਾ ਏ ਭਾਜੀ?
ਬਹ ਭਾਜੀ ਕੁਛ ਨੀ, ਬੈਠਾ ਸੀ।
ਅੱਛਾ। ਹੋਰ, ਟੈਡੀ ਕੂ, ਕੂ ਕਰ ਰਿਹਾ ਭਾਜੀ।
ਹੈਂ!
ਸਟੱਡੀ ਕਰ ਰਹੇ ਸੀ।
ਭਾਜੀ, ਸਟੱਡੀ ਤੇ ਮੈਂ ਕਰ ਰਿਹਾ ਸੀ, ਮੈਂ ਤੇ ਪੇਪਰ ਵੀ ਦੇਕੇ ਆਇਆ ਸੀ, ਸਰਕਾਰੀ। ਨੋਕਰੀ ਦੇ।
ਅੱਛਾ, ਭਾਜੀ।
ਜਨਾਂ ਪੇਪੜ ਦੇਕੇ ਆਇਆ ਸੀ, ਮੈਂ। ਹੋਰ, ਪੜ੍ਹ ਵੀ ਰਿਹਾਂ ਅੱਗੇ ਗ੍ਰੈਜੂਏਸ਼ਨ ਦਿੱਤੀ ਹੈ। ਪਲੱਸ-ਟੂ'ਚ ਮੇਰੇ ਵਧੀਆ ਮਾਰਕਸ ਸੀ, ਜੀ।
ਕਿਹੜੇ ਬੇਸ ਤੇ ਪੇਪਰ ਦੇ ਰਹੇ ਹੋ, ਭਾਜ? ਈਠ ਈਟ ਤੇ।
ਭਾਜੀ ਨੌਕਰੀ ਦੇ ਰਿਹਾਂ, ਮੈਂ। ਗ੍ਰੈਜੂਏਸ਼ਨ ਬੇਸ ਤੇ। ਨੌਕਰੀ ਹੈਗੀ, ਕਿਹੜੀ?
ਹਂ
ਕੀ ਨਾਮ ਏ, ਸਰਕਾਰੀ। ਉਹਦੇ ਪੇਪਰ ਦੇਕੇ ਆਇਆ ਸੀ। ਹੁਣ ਮਤਲਬ ਪੇਪਰ ਤੇ, ਮੈਂ ਦਿੱਤੇ ਹੋਏ ਸੀ, ਓਹਦੇ ਦੋ ਮਹੀਨੇ।
ਅੱਛਾ।
ਗੱਡੀ, ਚੜਦੀ ਕਰਕੇ ਫਿਰ ਭੇਜੁ ਨਾ।
ਅੱਛਾ, ਫਿਰ ਕਿੰਨੇ ਟਾਈਮ ਤੋਂਂ ਦੇ ਰਹੋ ਭਾਜੀ ਪੇਪ?
ਹੈਂ?
ਪੇਪਰ, ਕਿੰਨੇ ਟਾਈਮ ਤੋਂ ਦੇ ਰਹੇ ਹੋ?
ਮੈਨੰ ਤਾਂ ਭਾਜੀ ਦੋ-ਸਾਲ ਹੋ ਗਏ ਨੇ, ਪੇਪਰ ਦਿੰਦੇ ਹੋਏ।
ਅੱਛਾ।
ਹਾਂਜੀ-ਹਾਂਜੀ।
ਹੋਰ, ਮਤਲਬ ਕਿ, ਕੰਮ-ਕੁਮ ਨੀ ਕਰ ਰਹੇ, ਕੰਮ ਨੀ ਕਰਦੇ, ਭਾਜੀ?
ਯਾ ਤੇ ਫਿਰ, ਮੇਰੀ ਯਾਰ ਤਿਆਰੀ ਕਰ ਸਕਨਾਂ ਹਾਂ। ਪੇਪਰ ਦੀ। ਯਾ ਫਿਰ ''ਮੈਂ ਯਾ ਫਿਰ ''ਮੈਂ ਕੰਮ ਕਰਨਾ ਇੱਕ ਹੀ ਕੰਮ ਹੋਇਆ ਨਾ।
ਹਾਂ।
ਤੇ ਨਾਂ, ਮੇਂ, ਪੇਪਰ, ਪੇਪਰ ਦੇਕੇ ਆਇਆ ਸੀ, ਮ੍ਹੀਨ ਦੁਪਹਿਰੇ। ਮੇ ਤੇ ਬੜੇ-ਬੜੇ ਸਾਰੇ ਪੇਪਰ ਦਿੱਤੇ ਨੇ। ਪਹਿਲੇ ਵੀ ਮੈਂ ਪੇਪਰ ਦਿੱਤੇ ਸੀ ਉਨ੍ਹਾਂ ਵਿੱਚੋ ਨਾ ਪੂਰੇ ਮਤਲਬ ਮੇਰੇ। ਮਤਲਬ ਰਹਿ ਜਾਂਦਾ ਸੀ ਮੈਂ ਦੋ ਚਾਰ ਮਾਰਕਸ ਤੋਂ।
ਹਾਂਜੀ।
ਕਿਸੇ ਵਿਚ ਦੋ ਮਾਰਕਸ ਘੱਟ ਆਉਂਦੇ ਸੀ ਕਿਸੇ ਚਾਰ ਮਾਰਕਸ ਘੱਟ ਆਉਂਦੇ ਸੀ। ਹੁਣ ਇਹ ਵਾਲਾ ਮੇਰਾ ਪੇਪਰ ਏ। ਇੰਨਾ ਵਧੀਆ ਗਿਆ ਸੀ ਮਤਲਬ ਮੈਨੂੰ ਪੂਰੀ ਪੂਰਾ ਯਕੀਨ ਸੀ ਵੀ ਪੇਪਰ ਹੋ ਜਾਏਗਾ।
ਤਾਂ ਹੀ।
ਜਿਹੜਾ ਜੀ ਸਰਕਾਰੀ ਨੌਕਰੀ ਦਾ ਉਹ ਹੁਣ ਪੇਪਰ ਦਾ ਰਿਜਲਟ ਆਉਣਾ ਸੀ ਅੱਜ ਕੱਲ੍ਹ ਚ ਉਹ ਪਤਾ ਲੱਗਿਆ ਪੇਪਰ ਹਜੇ ਖ਼ਬਰ ਆਈ ਹੈ ਵੀ ਲੀਕ। ਹੋ ਗਿਆ ਉਹ ਪੇਪਰ ਲੀਕ ਹੋ ਗਿਆ ਸੀ।
ਅੱਛਾ ਬਾਈ। ਹੈਲੋ?
ਤੇ ਕੁਛ ਕਿਸੇ ਲੈਣ ਚ। ਕਿਤੇ ਨ ਕੁਛ ਮੈਂ ਖਾਲੀ ਪੇਪਰ ਦੀ ਤਿਆਰੀ ਕਰ ਰਿਹਾ ਸੀ।
ਭਾਈ ਘੁੰਮਣ ਨਹੀਂ ਗਏ ਫੇਰ ਕਿੱਧਰੇ ਜੂਨ?
ਹੈਂ?
ਅਸੀਂ ਨਹੀਂ ਗਏ ਕਿਧਰੇ ਜੂਨ ਚ।
ਨਹੀਂ-ਨਹੀਂ ਮੈਂ ਜਾ ਕੇ ਕੀ ਕਰਾਂ ਭਾਜੀ ਮੇਰਾ ਪੇਪਰ ਹੀ ਕੈਂਸਲ ਹੋ ਗਿਆ ਮੈਂ ਪੇਪਰ ਦੇਣੇ ਦੇਣਾ।
ਅੱਛਾ-ਅੱਛਾ ਭਾਜੀ। ਭਾਜੀ ਆਵਾਜ਼ ਅਟਕ ਰਹੀ ਤੁਹਾਡੀ। ਹੈਲੋ?
ਅ
ਹੈਲੋ? ਹੈਲੋ ਹੈਲੋ? ਠ ਹੈਲੋ ਭਾਜੀ? ਹ ਹੈਲੋ? ਹ ਹੈਲੋ, ਹੈਲੋ ਭਾਜੀ ਅਵਾਜ ਨਹੀਂ ਆ ਰਹੀ ਜੀ।